ਹੈਲੋ
ਸਤਿ ਸ੍ਰੀ ਅਕਾਲ, ਭਾਜੀ। ਕੀ ਹਾਲ ਹੈ।
ਸਤਿ ਸ਼੍ਰੀ ਅਕਾਲ ਭਾਜੀ, ਠੀਕ ਹੋ?
ਵਧੀਆ ਜੀ, ਵਦੀ ਤੁਸੀਂ ਦੱਸੋ?
ਇਹ ਵਧੀਆ। ਹੋਰ ਸੁਣਾਓ ਕੀ ਕਰ ਰਹੇ ਹੋ?
ਬਸ ਉ ਤੇ, ਬੈਠੇ ਹੋਏ ਸੀ। ਫਰੀ ਹੋ ਗਏ।
ਅੱਛਾ- ਅੱਛਾ, ਭਾਈ ਉੱਥੇ ਦਾ ਵੈਦਰ, ਕਿਵੇਂ ਹੈਗਾ। ਵੈਦਰ, ਮੌਸਮ ਵਗੈਰਾ, ਕਿਵੇਂ ਦਾ ਹੈਗਾ ਜੀ ਉੱਥੇ।
ਮੌਸਮ ਭਾਜੀ, ਸਵੇਰੇ ਤਾਂ, ਬਰਸਾਤ ਹੋਈ ਸੀ। ਇੰਨੀ ਕਾਫ਼ੀ। ਤੇ ਬਾਅਦ ਚੋਂ, ਧੁੱਪ ਚੜ ਗਈ। ਉਹ ਪੜਾਸ ਜੀ ਮਰਨ ਡਈ ਸੀ। ਹੁਣ ਹੈ, ਥੋੜਾ ਫਰਕ। ਫਰਕ, ਥੋੜਾ ਜਿਹਾ। ਹਵਾ, ਚੱਲਦੀ ਪਈ ਹੈ। ਥੋੜੀ ਠੰਡੀ ਤਦ ਹਾਂਾਂਜੀ। ਬਰਸਾਤ ਆਈ ਸੀ, ਸਵੇਰੇ। ਕਾਫ਼ੀ ਤੇਜ਼ ਮੀਂਹ ਆਇਆ ਸੀ। ਕਾਫ਼ੀ ਦੇਰ ਆਆ ਸੀ। ਬਾਅਦ ਦੋਂ ਦੁਪਹਿਰੇ, ਧੁੱਪ ਚੜ ਗਈ। ਉਹ, ਫੇਰ ਉਹਨੇ, ਕੰਮ ਖ਼ਰਾਬ ਕਰਤਾ। ਧੂਪ ਚੜੀ ਪੜਾਸ ਮਾਰਨ, ਲੱਗ ਗਈ। ਤਪਸ, ਸੁੱਡਣ ਲੱਗ ਗਈ, ਸੀ ਸਾਰੀ।
ਅੱਛਾ- ਅੱਛਾ, ਮਤਲਬ ਕਿ ਬਰਸਾਤ ਆਈ ਸੀ। ਲੇਕਿਨ ਉਸ ਤੋਂ, ਬਾਅਦ ਗੁੰਮਸ ਹੋ ਗਈ। ਣਿਕ ਕਿਸਮ ਦੀ, ਹਨਾ।
ਹਾਂ, ਗੁੰਮਸ ਹੋ ਗਣੀ, ਪੂਰੀ ਗੁੰਮਸ।
ਬਾਕੀ ਇਹ ਹੈ। ਅੱਜ ਕੱਲ ਇਵੇ ਵੀ, ਚੱਲ ਰਿਹਾ ਜੀ। ਮੌਸਮ ਬਰਸਾਤ ਤਾਂ, ਹੋ ਰਹੀ ਹੈ। ਨਹੀਂ ਵੀ ਹੋ ਰਹੀ। ਕਈ ਪਾਸੇ, ਬਰਸਾਤ ਨਹੀਂ ਵੀ, ਪੈਂਦੀ। ਮਹੀਨੇ- ਮਹੀਨੇ, ਦੋ, ਦੋ ਮਹੀਨੇ। ਸਾਲ, ਸਾਲ ਪੂਰੇ। ਬਰਸਾਤ ਵੀ ਨੀ ਪੈਂਦੀ ਹੈ। ਕੁਛ ਇਹ ਵੀ ਹੁੰਦਾ ਕੀ, ਅਗਰ ਬਰਸਾਤ ਪੈਂਦੀ ਹੈ। ਐਵੇ ਤੇ ਉੱਥੇ, ਜਿਹੜਾ ਪਾਣੀ ਗਿਰਦਾ ਹੈ, ਨਾ। ਤੇ ਘੁੰਮਸ, ਭਰੀ ਜਾਂਦੀ। ਜਾਂ ਤੇ ਬਰਸਾਤ, ਲਗਾਤਾਰ ਆਵੇ। ਇੱਕ, ਦੋ ਵਾਰੀ ਬਰਸਾਤ ਆਉਂਦੀ ਹੈ, ਨਾ। ਤੋਂ, ਗਰਮੀ ਡਬਲ, ਹੋ ਜਾਂਦੀ ਹੈ।
ਸਹੀ ਗੱਲ ਏ।
ਤੇ ਇਸ ਕਰਕੇ, ਕੁਛ ਫ਼ਰਕ ਪੈ ਜਾਂਦਾ ਏ, ਜੀ। ਖੇਤੀ ਤੇ ਬੜਾ, ਫਰਕ ਪੈ ਜਾਂਦਾ ਹੈ, ਜੀ ਜਿਹੜਾ ਖੇਤਾਂ ਚ, ਜਿਹੜਾ ਪਾਣੀ ਜਾਂਦਾ ਹੈਗਾ। ਜੀ ਬਰਸਾਤ ਦਾ ਪਾਣੀ ਮਿਲਣਾ, ਬੜਾ ਜ਼ਰੂਰੀ ਹੈ ਬਣੀ।
ਉਹ ਤੇ ਹੈ। ਭਾਜੀ ਤੁਸਾਡੀ, ਗੱਲ ਸਹੀ ਹੈ।
ਕਿ, ਪਾਣੀ ਬਰਸਾਤ ਦਾ ਹੀ। ਹਰ, ਖੇਤ ਦੇ ਕੋਨੇ- ਕੋਨੇ, ਜਾਂਦਾ ਹੈਗਾ। ਜਿਹੜਾ ਟੂਅਲ ਦਾ ਪਾਣੀ, ਜਾਂਦਾ ਹੈ। ਹਰ ਕੋਨੇ ਚ, ਪਾਣੀ ਨੀ ਪੁੱਚਦਾ।
ਉਹ ਤੇ ਹੈ। ਟਿਊਬਵੈਲ ਵੀ ਕਈਆਂ, ਕਈਆਂ ਨੇ ਲਵਾਏ ਹੁੰਦੇ ਆ। ਹਰ ਕਿਸੇ ਕੋਲ, ਟਊਬਵੈਲ ਲਾਉਣ ਦੇੇ ਇਨੀ ਹੁੰਦੇ ਨੀ।
ਕਿਉਂਕਿ, ਬਰਸਾਤ। ਕਿਉਂਕਿ, ਬਰਸਾਤ ਦਾ ਪਾਣੀ ਹੀ। ਜਿਹੜਾ ਜਦੋਂ ਉੱਪਰੋਂ- ਉਪਰੋਂ, ਗਿਰ ਦਾ ਨਾ। ਜਿਹੜਾ ਖੇਤ ਦੇ ਕੋਨੇ, ਕੋਨੇ ਵਿੱਚ, ਜਾ ਕੇ।
ਖਿਰਦਾ। ਉਹਦੇ ਵਿੱਚੋਂ ਤਾਂ, ਵਧੀਆ ਫਸਲ ਪੈਦਾ ਹੁੰਦੀ ਹੈ।
ਅੱਛਾ ਜੀ ਅੱਛਾ।
ਹਾਂਜੀ, ਹਾਂ। ਹਾਂਜੀ। ਤੇ ਤੁਹਾਡੇ, ਆ ਕੇ ਅੱਜ ਬਰਸਾ ਸ਼ਾਂਤ, ਮੌਸਮ ਕਿਵੇਂ ਚੱਲ ਰਿਹਾ। ਠੰਡਾ ਹੈਗਾ, ਵੈਸੇ ਗਰਮ ਹੈਗਾ।
ਮੌਸਮ ਤੇ ਹੁਣ, ਠੰਡਾ ਹੀ ਹੈ। ਮਤਲਬ ਕਿ, ਹਵਾ ਚੱਲਦੀ ਪਈ ਹੈ। ਥੋੜੀ ਬਹੁਤ ਹੀ, ਹਾਵਾ ਚੱਲਦੀ, ਪਈ ਏ। ਬਸ।
ਅੱਛਾ- ਅੱਛਾ, ਹਵਾ ਚਲਦੀ ਪਈ ਏ। ਆਔ, ਹਾਂਜੀ- ਹਾਂਜੀ, ਕਾਕ ਪਾਸੇ ਜਿਹੜੇਂ, ਪਹਾੜੀ ਇਲਾਕੇ ਲਾ ਲਓ। ਗਰਮ ਗਲਮ ਗਰਮ ਇਲਾਕਾ, ਹੋ ਗਿਆ। ਜਿਵੇਂ ਰਾਜਸਥਾਨ ਹੋ ਗਿਆ। ਜੈਪੁਰ, ਵਗੈਰਾ ਹੋ ਗਏ। ਇਹ ਬੜੇ ਗਰਮ ਇਲਾਕੇ ਜੋਧਪੁਰ ਜੇ ਰਾਜਸਥਾਨ ਚ, ਪੈਂਦਾ ਏ। ਤੇ ਕਿਥਹੇ ਰੇ ਰੇਗਿਸਤਾਨ ਦਾ ਬਹੁਤ ਗਰਮ, ਇਲਾਕੇ ਹੁੰਦੇ ਉਥੇ ਦੇ। ਪਾਣੀ ਬਿਲਕੁਲ, ਵੀ ਨੀ ਹੈਗਾ। ਪਾਣੀ ਪੀਣ, ਦਾ ਵੀ ਨੀ ਹੈਗਾ। ਉੱਥੇ, ਹਾਂਜੀ। ਫੇਰ ਆਪਾਂ ਡਰਿੰਕਿੰਗ, ਵਾਟਰ ਦੀ ਗਾਲ ਕਰਨੇ ਆਾਂ। ਕੁਛ ਔ ਪਾਣੀ, ਬਰਸਾਤਾ ਕਰਕੇ ਵੀ, ਪੀਣ ਦਾ ਪਾਣੀ, ਗੰਦਾ ਹੋ ਜਾਂਦਾ।
ਉਹ ਤੇ, ਹੈ ਭਾਜੀ।
ਹਾਂਜੀ ਹਾਂਜੀ ਜੋ
ਹੋਰ ਪਿੱਛੇ ਬਰਸਾ ਹੁਣ ਬਰਸਾਤ ਹੋਈ ਹੁਣ ਸਾਡਾ ਜਿਹੜਾ ਪਾਣੀ ਆਉਂਦਾ ਏ ਮੋਟਰ ਵਾਲਾ ਉਹਦਾ ਵੀ ਕਲਰ ਚੇਂਜ ਹੋ ਗਿਆ ਹੈ। ਮਿੱਟੀ ਆਲਾ ਕਲਰ ਆਉਣ ਲੱਗ ਗਿਆ ਸਮੈਲ ਕੋਈ ਨਹੀਂ ਬਾਕੀ ਕਲਰ ਥੋੜਾ ਚੇਂਜ ਹੋ ਗਿਆ ਐ।
ਹਾਂਜੀ ਹਾਂਜੀ ਇਹ ਬੜਾ ਫਰਕ ਪੈਂਦਾ ਕਿਉਂਕਿ ਪਤਾ ਕੀ ਏ, ਮੰਨ ਲਓ ਬਰਸਾਤ ਦਾ ਪਾਣੀ ਵੀ ਅਗਰ ਸੜਕਾਂ ਤੇ ਗਿਰਦਾ ਹੈ ਨਾ ਚਿਰੇ ਪਾਈਪ ਪਹਿਲ ਉਨੂੰ ਹੁੰਦੀ ਹੈ ਨਾ ਪਾਣੀ ਵਾਲੀ ਘਰ ਦੇ ਅੰਦਰ ਗਲੀ ਜਾਂਦੀ ਹੈ ਓ ਅਗਰ ਮੰਨ ਲਓ ਪਾਈਪ ਨਾ ਟੁੱਟੀ ਹੋਏ ਆ ਤਾਂ ਪਾਣੀ ਗਦਾ ਪਾਣੀ ਉਹ ਪੈਪ ਜਿੱਥੋਂ ਜਮ ਜਾਂਦੇ ਨਾ ਤੇ ਪਾਣੀ ਜਿੜ ਪੀਣ ਦਾ ਪਾਣੀ ਹੁੰਦਾ ਉਹਨੂੰ ਵੀ ਗੰਦਾ ਕਰ ਦਿੰਦੀ ਏ।
ਹਾਂਜੀ ਹਾਂਜੀ ਉਹ ਤੇ ਹੈ ਤੁਹਾਡੀ ਗੱਲ ਸਹੀ ਹੈ।
ਹਾਂਜੀ ਹਾਂਜੀ
ਬਾਕੀ ਆਪਣੇ ਕੈਂਪ ਸਾਈਡ ਹੋਈ ਸੀ ਕਾਫ਼ੀ ਬਾਰਿਸ਼ ਮੈਂ ਓਦੇ ਤੇ ਆਪਣਾ ਇੰਸਟਾ ਤੇ ਰੀਲ ਦੇਖ ਰਏ। ਉੱਥੇ ਆਏ ਸੀ ਕਾਫ਼ੀ ਬਾਰਿਸ਼ ਆਈ ਏ। ਗਲੀਆਂ ਤੱਕ ਭਰੀਆਂ ਪਈਆਂ ਗਲੀਆਂ ਪੂਰੀ ਮਤਲਬ ਕਿ ਗੋਡੇ ਗੋਡੇ ਤੋਂ ਉਤੋਂ ਉਤੋਂ ਪਾਣੀ ਹੈਗਾ ਹੀ ਉੱਥੇ ਦੇ। ਹਾਂ ਅੱਦਾ ਤੇ ਖਾਲੀ ਦੁਾਨ ਸਵੇਰੇ ਆਈਏ ਦੁਪਹਿਰੇਹ ਸਵੇਰੇ ਵੀ ਕਿੰਨਾ ਦੇਰ ਆਈਏ ਦਸ ਸਾਢੇ ਗਿਆਰਾਂ ਸਾਢੇ ਗਿਆਰਾਂ ਤੱਕ ਆਈ ਬਾਰਾਂ ਵਜੇ ਤੱਕ ਲਓ ਬਰਸਾਤ ਉਸ ਤੋਂ ਬਾਅਦ ਫਿਰ ਤੇ ਧੁੱਪ ਚੜ੍ਹ ਗਈ ਹੀ। ਹੁੰਮਸਹੋ ਗਈ ਨਿਰੀ।
ਹਾਂਜੀ ਹਾਂਜੀ ਹਾਂਜੀ ਇਹ ਹੋ ਜਾਂਦਾ ਨਾ ਮੰਨ ਲਓ ਸੜਕਾਂ ਨੀਵੀਆਂ ਹੋਵੇ ਕੁਛ ਹੋਵੇ ਪਾਣੀ ਦਾ ਨਿਕਾਸੀ ਨਾ ਹੋਵੇ ਬਰਸਾਤ ਤੇ ਪਾਣੀ ਜਿਹੜ ਸੜਕਾਂੱ ਠੇਕੇਦਾਰ ਹੀ ਨੇ ਸੜਕਾਂ ਸਈ ਤਰਾਂ ਨੀ ਬਣਾਂਦੇ ਰਾਸਤਾ ਨੀ ਬਣਾਂਦੇ ਬਰਸਾਤ ਦੇ ਪਾਣੀ ਨਿਕਲਣ ਦਾ।
ਉਹ ਇਕੱਠਾ ਹੋ ਜਾਂਦਾ ਆ। ਉਹ ਹੈ ਇਹ ਚੀਜ਼ ਬ ਬੇਕਾਰ ਹੁੰਦੀ ਜੇ ਪਾਣੀ ਕੱ ਇਕੱਠਾ ਹੋਜੇ ਨਾ ਫਿਰ ਮੱਛਰ ਪੈਦਾ ਹੋਣ ਲੱਗ ਜਾਂਦੇ ਆ।
ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਕੋਈ ਬਿਮਾਰੀਆਂ ਫੈਲਦੀਆਂ ਜੀ ਮਲੇਰੀਆ ਡੇਂਗੂ ਵਗੈਰਾ ਮਿਲ
ਹਾਂਜੀ ਹਾਂਜੀ
ਮਲੇਰੀਆ ਡੇਂਗੂ ਵਗੈਰਾ ਫੈਲ ਜਾਂਦਾ ਹੈਗਾ ਜੀ ਉਹਦੇ ਸਕਿਨ ਦੀ ਐਲਰਜੀ ਹੋ ਜਾਂਦੀ ਹੈ ਜੀ ਦਾਣੇ
ਟਾਈਮ ਤੇ
ਕਈਆਂ ਦਾਣੇ ਦੁਣੇ ਨਿਕਲ ਜਾਂਦੇ ਹੈਗੇ ਜ ਇਹ ਦਿੱਕਤ ਆ ਜਾਂਦੀ ਹੈ।
ਬਾਕੀ ਜਿੱਧਰ ਤੱਕ ਇਹ ਨੀਵੇਂ ਇਲਾਕੇ ਕੇ ਹੈਗੇ ਆ ਨਾ ਨੀਵੇਂ ਇਲਾਕੇ ਆ। ਐ ਤਾਂ ਗੌਰਮੈਂਟ ਨੂੰ ਚਾਹੀਦਾ ਬ ਜਦੋਂ ਤੁਸੀਂ ਸੜਕਾਂ ਬਣਾ ਰਹੇ ਹੋ ਥੋੜ੍ਹੀ ਉੱਚੀਆਂ ਬਣਾਓ ਤਾਂ ਕਿ ਪਾਣੀ ਕੱਠਾ ਨਾ ਹੋ ਸਕੇ।
ਹਾਂਜੀ ਹਾਂਜੀ ਡਰਿੰਕਿੰਗ ਵਾਟਰ ਤਾਂ ਹੈਗਾ ਜੀ ਦੇਖੋ ਹੋਰ ਮੰਨ ਲਓ ਪਾਣੀ ਸਟੋਰੇਜ ਕਿਵੇਂ ਕਰ ਸਕਦੇ ਹਾਂ ਆਪਾਂ, ਜ਼ਿਆਦਾ ਤੋਂ ਜ਼ਿਆਦਾ ਆਪਾਂ ਪਾਣੀ ਸਟੋਰੇਜ ਕਰੀਏ।
ਉਹਦੇ ਤੇ ਵੀ ਭਾਜੀ ਉਹਦੇ ਪਰਤ ਆ ਜਾਂਦੀ ਪਾਣੀ ਭਾਵੇਂ ਅਸੀਂ ਕੱਜ ਕੇ ਵੀ ਰੱਖਾਂਗੇ ਨਾ। ਹ ਜਿਵੇਂ ਲਾ ਲਓ ਤੁਸੀਂ ਹੁਣ ਪਾਣੀ ਸਟੋਰ ਕੀਤਾ ਆ ਬੋਟਲ ਵਗੈਰਾ ਤੇ ਚੱਲ ਜਾਂਦੀਆਂ ਆ ਜਿਵੇਂ ਹੁਣ ਕਈ ਸਾਡੇ ਘਰ ਦੇ ਵੱਡੇ ਆਪਣਾ ਟਬ ਬਾਲਟੀ ਵਗੈਰਾ ਭਰਦੇ ਆ ਉਹ ਕੱਜ ਕੇ ਰੱਖਦੇ ਆ।
ਅੱਛਾ ਜੀ-ਅੱਛਾ ਜੀ।
ਲੰਬੇ ਲੰਬੇ ਲੌਂਗ ਟਾਈਮ ਲਈ ਮਤਲਬ ਕਿ ਲੰਬੇ ਸਮੇਂ ਲਏ ਢਕਣਾ ਨਾ ਉਹ ਜਦਾ ਯੂਜ ਜਿਹੜਾ ਹੈਗਾ ਉਹ ਨਹੀਂ ਹੁੰਦਾ ਜਿਵੇਂ ਹੁਣ ਤੁਸੀਂ ਅ ਫੋਰ ਇਗਜਾਮਪਲ ਇਹ ਲਾ ਲੋਓ ਜਿਵੇਂ ਹੁਣ ਬਾਲਟੀ ਭਰੀਏ ਤੇ ਦੋ ਚਾਰ ਦਿਨ ਪਈ ਰਹੇਗੀ ਨਾ ਯੂਜ ਨਾ ਹੋਵੇ ਤੇ ਪਰਦ ਪਰਦ ਜੰਮ ਜਾਂਦੇ ਉਹਦੇ ਉਤੇ ਤਦ ਕਰਕੇ ਲੌਂਗ ਟਾਈਮ ਲੌਂਗ ਟਾਈਮ ਲਈ
ਜਿਹੜਾ ਬਰਸਾਤ ਦਾ ਪਾਣੀ ਹੈ ਉਹ ਬਰਸਾਤ ਦਾ ਪਾਣੀ ਖਰਾ ਹੁੰਦਾ ਥੋੜਾ ਅਸੀਂ ਸਟੋਰੇਜ ਕਿਵੇਂ ਕਰ ਸਕਦੇ ਹਾਂ ਅਸੀਂ ਪ੍ਰਸਾਦ ਪਾਣੀ ਦੇ ਵਖੋ ਪੀ ਤਾਂ ਸਕਦੇ ਨਹੀਂ। ਇਹਦੇ ਅਸੀਂ ਹੱਲ ਕਰ ਸਕਦੇ ਹਾਂ ਅਸੀਂ ਹੱਲ ਕਿਵੇਂ ਕਰ ਸਕਦੇ ਅੱਜ ਪਾਣੀ ਉਬਾਲ ਕੇ ਪੀਓ ਪਾਣੀ ਛਾਣ ਕੇ ਪੀਓ ਐਸੀ ਪਾਣੀ ਇਹ ਪਾਣੀ ਬਰਸਾਤ ਦਾ ਪਾਣੀ ਇਕੱਠਾ ਕਰਕੇ ਕੀਤਾ ਉਸੇ ਰੱਖੀਏ ਨਹੀਂ ਇਨਵੇਟਰ ਜਿਹੜਾ ਪਾਣੀ ਪੈਂਦਾ ਇਨਵੇਰਟਰ ਚ ਪਾਈਏ ਜਿਹੜੇ ਪੇੜ ਪੌਦੇ ਹੈਗੇ ਨੇ ਪਾਰਕ ਚ ਕਮਲੇ ਗੁੰਮਲੇ ਉਹਨਾਂ ਚ ਉਹ ਪਾਣੀ ਪਾਈਏ ਇਹ ਸਟੋਰੇਜ ਹੁੰਦੀ ਹੈ। ਡਰਿੰਕਿੰਗ ਵਾਟਰ ਦੀ ਜੇ ਵੇਸਟ ਨਾ ਕਰੀਏ ਟਕਿੰਗ ਵਾਟਰ ਹੈਗੀ ਮੰਨ ਲਓ ਪਾਣੀ ਵੇਸਟ ਵੀ ਨੀ ਕਰਨਾ ਇਸ ਦੀ ਟੈਂਕੀ ਭਰੀ ਹੋਈ ਹੈ ਪੜੋਸੀਆਂ ਦੀ ਟੈਂਕੀ ਭਰੀ ਹੋਈ ਹੈ।
ਡਰਿੰਕਿੰਗ ਵਾਟਰ ਦੀ ਤੇ ਉਹ ਹੋ ਗਈ ਜਿਵੇਂ ਪੀਣ ਵਾਲਾ ਪਾਣੀ ਹੁੰਦਾ ਡਰਿੰਕਿੰਗ ਵਾਟਰ ਤੇ ਜਿੱਦਾਂ ਕਿ ਉਹਦੀ ਸਟੋਰ ਜਿਵੇਂ ਹੋ ਸਕਦੀ ਹੈ, ਜਿਵੇਂ ਕਿ ਕਈ ਹੁੰਦੇ ਆ ਬੋਟਲ ਵਗੈਰਾ ਭਰ ਕੇ ਰੱਖ ਤੀਆਂ ਜਾਂ ਫਿਰ ਜਾਂ ਫਿਰ ਕੋਈ ਐਸਾ ਹੋਵੇ ਜਿਹਦੇ ਤੇ ਮਤਲਬ ਕਿ ਕੋਈ ਹਵਾ ਹੂ ਨਾ ਜਾਵੇ ਉਹਦੇਨ ਪਾਣੀ ਅੰਦਰ ਜਿਹਦੇ ਕਾਰਨ ਉਹਦੇ ਤੇ ਪਰਤ ਆਵੇ।
ਪੀ ਵੀ ਸਕਦੇ ਹੋ ਅਸੀਂ ਕਰ ਨਹੀਂ ਪਾਣੀ ਕਈ ਪੀਂਦੇ ਵੀ ਹੈਗੇ ਨੇ ਕਈ ਕਈ ਐਸੇ ਸ਼ਹਿਰ ਹੈਗੇ ਨੇ ਬਰਸਾਤ ਦੇ ਪਾਣੀ ਤੋਂ ਹੀ ਆਪਣਾ ਗੁਜ਼ਾਰਾ ਕਰਦੇੇ ਆ।
ਹਾਂਜੀ ਹਾਂਜੀ।
ਪਾਣੀ ਹੀ ਸਟੋਰੇਜ ਕਰਦੇ ਰਹੋ ਉਹੀ ਪਾਣੀ ਡਰਿੰਕ ਕਰ ਠੀਕ ਉਹੀ ਪਾਣੀ ਪੀ ਕੀ ਉਹਨਾਂ ਕੋਲ ਹੋਰ ਕੋਈ ਰਸਤਾ ਨੀ ਹੈ। ਬਰਸਾਤ ਦੇ ਪਾਣੀ ਤੇ ਹੀ ਆਪਣੀ ਨਿਰਭਰ ਰਹਿੰਦੇ ਨੇ ਬਰਸਾਤ ਦੇ ਪਾਣੀ ਤੇ ਹੀ ਜਿੰਦਾ ਰਹਿਣਾ
ਜਿਵੇਂ ਤੁਸੀਂ ਲਾ ਲਓ ਉਹ ਹੁੰਦੇ ਆ ਜਿਹੜੇ ਆਪਣਾ ਜੰਗਲ ਵਗੈਰਾ ਚ ਰਹਿੰਦੇ ਕੀ ਕਹਿੰਦੇ ਉਨਾਂ ਨੂੰ। ਆਦੀ ਵਾਸੀ ਜਿਹੜੇ ਹੁੰਦੇ ਨੇ।
ਹਾਂਜੀ ਹਾਂਜੀ।
ਉਹਨਾਂ ਕੋਲ ਤਾਂ ਕੋਈ ਉਹ ਹੁੰਦਾ ਸਿਸਟਮ ਹੁੰਦਾ ਨੀ ਪਾਣੀ ਦਾ ਉਹ ਫਿਰ ਬਰਸਾਤ ਦੇ ਪਾਣੀ ਤੇ ਹੀ ਨਿਰਭਰ ਰਹਿੰਦੇ ਆ
ਹਾਂਜੀ ਬਿਲਕੁਲ ਸਹੀ ਗੱਲ ਜਿਹੜੇ ਅੱਜ ਕੱਲ ਦੇ ਦੇਖੋ ਜੀ ਸਭ ਤੋਂ ਸਭ ਤੋਂ ਜ਼ਿਆਦਾ ਕਮੀ ਵੇਖੋ ਜੀ ਗਰਮੀ ਚ ਹੁੰਦੀ ਹੈ ਪਾਣੀ ਦੀ ਸਰ ਚੀਜ਼ ਨਹੀਂ ਹੁੰਦੀ ਗਰਮ ਚ ਹਰ ਬੰਦੇ ਨੂੰ ਪਾਣੀ ਚਾਹੀਦਾ ਸਰਦੀ ਚ ਗਰਮੀ ਚ ਹਰ ਬੰਦੇ ਨੂੰ ਪਾਣੀ ਚਾਹੀਦਾ ਜੀ ਜਿੱਥੇ ਬੰਦਾ ਸਰਦੀ ਇੱਕ ਗਿਲਾਸ ਪੀਂਦਾ ਦੂਸਰਾ ਗਲਾਸ ਦੋ ਘੰਟੇ ਬਾਅਦ ਚਾਰ ਘੰਟੇ ਬਾਅਦ ਪਿੰਦਾ ਜੀ ਓਹੀ ਗਰਮੀ ਚ ਛੇ ਗਲਾਸ ਪਿਓਗੇ ਪੰਜ ਮਿੰਟ ਬਾਅਦ ਇਹ ਕਲਾਸ ਪੀਓਗੇ ਪੰਜ ਮਿੰਟ ਬਾਸ ਇਹ ਗਲਾਸ ਪੀਓ ਗੇ ਇਹੀ ਗੱਲ ਹੈ ਤੁਹਾਨੂੰ ਸਰ ਗਰਮੀਆਂ ਚ
ਨਾਲੇ ਕਈ ਇਸ਼ੂ ਵੀ ਹੋ ਜਾਂਦੇ ਪਾਣੀ ਦੀ ਕਮੀ ਹੋ ਜਾਂਦੀ। ਕਈਆਂ ਨੂੰ ਗਰਮੀ ਚ ਇਹ ਹੁੰਦਾ ਪਾਣੀ ਦੀ ਕਮੀ ਵੀ ਹੋ ਜਾਂਦੀ ਹੈ।
ਬੰਦਾ ਨਾ ਜਿੱਥੇ ਇੱਕ ਵਾਰੀ ਨਾ ਨਾਏਗਾ ਉੱਥੇ ਦੋ ਵਾਰੀ ਨਾਏਗਾਂ ਉੱਥੇ ਤਿੰਨ ਵਾਰੀ ਨਾ ਨਾਏਗਾ
ਉਹ ਤੇ ਆ ਭਾਜੀ ਅਸੀਂ ਆਪ ਦੋ ਦੋ ਦਿਨ ਤਿਨ ਬਾਹਰ ਨਾਹਨੇ ਆ। ਗਰਮੀ ਇੰਨੀ
ਹਾਂਜੀ ਹਾਂਜੀ ਗਰਮੀ ਬੜੀ ਹੋ ਜਾਂਦੀ ਹੈ ਨਾ ਜਿਹੜਾ ਅੱਜ ਕੱਲ ਪੈਦਲ ਹੈਗਾ ਤੇ ਜੀ ਵਾਟਰ ਬੜਾ ਫਰਕ ਹੈਗਾ ਜੀ ਇਹ ਨਾ ਜਿਹੜਾ ਅੱਜ ਕੱਲ੍ਹ ਮੌਸਮ। ਬਹੁਤ ਖ਼ਰਾਬ ਚੱਲ ਰਿਹਾ ਬਿਮਾਰੀਆਂ ਫੈਲ ਰਹੀਆਂ ਜੀ। ਪਾਣੀ ਨੂੰ ਤੁਸੀਂ ਜਿਵੇਂ ਉਹ ਜਿੰਨਾ ਹੋ ਸਕੇ ਓਨਾ ਹੀ ਸਟੋਰ ਕਰੋ ਓਨਾ ਇਕੱਠੋ ਕਰੋ।
ਓਹ ਤੇ ਹੈ ਪਾਣੀ ਸਟੋਰਜ ਕਰੋ। ਬਚਾਅ ਕਰੋ ਪਾਣੀ ਦਾ।
ਹਾਂਜੀ ਹਾਂਜੀ ਤੋੜ ਨਾ ਓਹਨਾ ਕੋਲ ਪਰ ਡਰਿੰਕਿੰਗ ਵਾਟਰ ਮਤਲਬ ਵੇਸਟ ਨਹੀਂ ਕਰਨਾ ਜਿਹੜਾ ਹੈਗਾ ਪਾਣੀ ਦਾ
ਪਾਣੀ ਵੇਸਟ ਵੀ ਨੀ ਕਰਨਾ ਚਾਹੀਦਾ ਜਿਵੇ ਮੰਨ ਲਓ ਕੋਈ ਸਾਡੇ ਪੜੋਸੀਆ ਦੀ ਕੋਈ ਟੈਂਕੀ ਚੱਲਦੀ ਹੋਏ। ਪਾਣੀ ਚੱਲਦੀ ਹੋਵੇ ਪਾਣੀ ਵੇਸਟ ਹੋ ਰਿਹਾ ਹੈ ਟੂਟੀ ਬੰਦ ਕਰਦੋ। ਕਿਉਂਕ ਅੱਜ ਕੱਲ੍ਹ ਪਾਣੀ ਦੀ ਕਮੀ ਬਹੁਤ ਹੋ ਰਹੀ ਹੈ।
ਉਹ ਤੇ ਹੈ ਭਾਜੀ ਤੁਹਾਡੀ ਗੱਲ ਤੇ ਸਹੀ ਹੈ।
ਹਾਂਜੀ ਐਜੂਕੇਸ਼ਨ ਵਗੈਰਾ ਤੁਸੀਂ।
ਮੇਰਾ ਇੱਕ ਫਰੈਂਡ ਹੈਗਾ ਏ। ਤੁਸੀਂ ਦੱਸ ਸਕਦੇ ਹੋ ਐਡਜਸਟ ਕਰ ਸਕਦੇ ਹੋ, ਐਜੂਕੇਸ਼ਨ ਮਤਲਬ ਕਿ ਪਲੱਸ ਟੂ ਬਾਅਦ ਉਹਨੂੰ ਕੀ ਕਰਨਾ ਚਾਹੀਦਾ? ਬੀ ਏ ਬੀ ਕੋੋਮ ਮੈਡੀਕਲ ਨੋਨ ਮੈਡੀਕਲ।
ਪਲ ਪਲੱਸ ਟੂ ਚ ਉਹਨੇ ਕਿ ਸਟ੍ਰੀਮ ਰੱਖੀ ਸੀ?
ਉਹਨੇ ਭਈਆ ਮੈਡੀ ਨੋਨ ਮੈਡੀਕਲ।
ਨੋਨ ਮੈਡੀਕਲ ਲਿਤਾ?
ਹਾਂਜੀ ਹਾਂਜੀ।
ਹਾਂ ਫੇਰ ਤੇ ਉਹਨੂੰ ਫਿਰ ਉਹਦੇ ਚ ਕਰਾਉ ਨਾ ਮੈਡੀਕਲ ਕਰਾ ਦੋ ਉਹਨੂੰ ਜਿਵੇਂ ਕਿ ਹੋ ਗਈ। ਐਮ ਡੀ ਐਸ ਹੋ ਗਈ ਐਮ ਬੀ ਬੀ ਐਸ ਹੋ ਗਈ ਡਾਕ
ਨਹੀਂ ਤਾਂ ਡਾਕਟਰੀ ਡਿਗਰੀ ਹੈ ਨਾ ਮਤਲਬ ਬੀ ਫਾਰਮੇਸੀ ਕਰੇ ਡੀ ਫਾਰਮੇਸੀ ਕਰੇ ਫਾਰਮੀ ਲੈਨ ਚ ਆਏ। ਫਾਰਮ ਲੈਣ ਚ ਜਾਵੇ ਆਪਣਾ ਆਪਣਾ ਮਤਲਬ ਹੋਲਸੇਲ ਦਾ ਕਰ ਸ। ਦਾ ਹੈ ਥੋੜੇ ਜਿਹੇ ਲੈ ਕੇ ਰਿਟੇਲ ਦਾ ਵੀ ਕਰ ਸਕਦਾ ਹੈਗਾ ਹਾਂਜੀ ਹਾਂਜੀ ਉਸ ਤੋਂ ਬਾਅਦ।
ਤਾਂ ਟਾਈਮ ਲੱਗਦਾ ਹੈ ਨਾ ਐਕਸਪੀਰੀਅੰਸ ਲਏਗਾ ਪਹਿਲੇ ਬੰਦਾ ਫਿਰ ਉਹਦੇ। ਕੰਪਨੀ ਚ ਲੱਗੂਗਾ ਫੇਰ ਉਸ ਤੋਂ ਬਾਅਦ ਆਪਣਾ ਉਹਦੇ ਤੋਂ ਜਾ ਸਕਦਾ ਹੈ ਆਪਣਾ ਰਿਟੇਲਿੰਗ ਤੇ ਆ।
ਐਕਪੀਰੀਅਨਸ। ਹੈਗਾ ਹੈ ਚਾਰ ਪੰਜ ਸਾਲ ਦਾ ਐਕਸਪੀਰੀਅੰਸ ਹੈਗਾ ਉਹਨੂੰ ਮਤਲਬ ਕਾਫੀ ਉਹਨੇ ਹੋਲਸੇਲ ਦਾ ਕੰਮ ਕੀਤਾ ਹੈ। ਲਾ ਐਮ ਆਰ ਵੀ ਰਹਿ ਚੁੱਕਿਆ ਹੈ ਰਿਟੇਲ ਤੇ ਵੀ ਕੰਮ ਕਰ ਚੁੱਕਿਆ ਹੈ। ਸਪਲਾਈ ਵਗੈਰਾ ਵੀ ਕਰ ਚੁੱਕਿਆ ਹੈ ਚਾਰ ਪੰਜ ਸਾਲ ਤੱਕ ਐਕਸਪੀਰੀਅੰਸ ਹੈਗਾ ਹੈ ਉਸ ਬਾਅਦ ਤੂੰ ਆਪਣੀ ਪੜ੍ਹਾਈ ਪੂਰੀ ਕਰਕੇ ਰਿਟੇਲ ਚੋਂ ਕਾਉਂਟਰ ਖੋਲਣਾ ਚਾਹੁੰਦਾ।
ਹਾਂ, ਕੋਈ ਗੱਲ ਨੀ ਵਧੀਆ।
ਹ
ਬਾਕੀ ਭਾਜੀ ਇਸ ਟਾਈਮ ਤੇ ਕਪੀਟੀਸ਼ਨ ਹੀ ਬਹੁਤ ਏ ਸਰਕਾਰ ਨੇ ਹਰ ਇਕ ਨੂੰ ਲਾਇਸੈਂਸ ਦੇ। ਚਾਹੇ ਕਾਊਂਟਰ ਖੋਲ ਲੈਂਦਾ, ਮੈਂਡੀ ਰਿਟੇਲਿੰਗ ਦਾ।
ਸਰਕਾਰ ਲਾਈਸੈਂਸ ਤਾਂ ਰਹੀ ਹੈ ਨਾ ਅੱਜ ਕੱਲ੍ਹ ਪਤਾ ਕਿ ਬੇਰੁਜ਼ਗਾਰੀ ਬਹੁਤ ਵੱਧ ਰਹੀ ਹੈ। ਉਹ
ਉਹ ਤੇ ਹੈ ਭਾਜੀ ਨੌਕਰੀਆਂ ਮਿਲਦੀਆਂ ਨੀ ਨੌਕਰੀਆਂ ਮਿਲਦੀਆਂ ਨੀ ਇਹਨਾਂ ਨੂੰ। ਤੇ ਇਹਨਾਂ ਨੇ ਤਾਂ ਹੀ ਲਾਇਸੈਂਸ ਦੇਣੇੇ ਚਾਲੂ ਕਰ ਦਿਤੇ ਆ।
ਲਾਇਸੈਂਸ ਦੇਣੇ ਸ਼ੁਰੂ ਕਰਤੀ ਅੱਜ ਕੱਲ੍ਹ ਨੌਕਰੀਆਂ ਰਹਿ ਬਿਲਕੁਲ ਨਹੀਂ ਜੌਬ। ਪ੍ਰੋਵਾਈਡ ਤੇ ਕਿੱਥੋਂ ਤੋਂ ਸਰਕਾਰ ਕਰੇਗੀ ਕਰੇਗੀ।
ਜੋਬ ਵੀ ਓਦੇ ਲੱਗੇਗੀ ਜਿੱਦਾਂ। ਸਿਫਾਰਸ਼ ਹੋਵੇ ਬੰਦੇ ਦੀ ਸਿਫਾਰਸ਼ ਲੱਗ ਤਦ ਲੱਗਦੀ ਹੈ ਅੱਜ ਕੱਲ ਦੇ ਜਾਂ ਫਿਰ ਬਦੇ ਕੋਲ ਨੌਲੇਜ ਹੋਵੇ। ਸਕ ਹੋਵ ਕਿਉਂਕਿ ਅੱਜ ਦਾ ਟਮ ਚ ਨਾ ਅੱਜ ਦੇ ਟਾਈਮ ਸਕਿੱਲਸ ਜ਼ਿਆਦਾ ਮ ਮੈਟਰ ਕਰਦੇ ਆ। ਡਿਗਰੀ ਨਾਲੋਂ
ਹਾਂਜੀ, ਇਹ ਤਾਂ ਹੈਗੀ ਅੱਜ ਕੱਲ ਐਕਸਪੀਰੀਅੰਸ ਦੇਖਦੇ ਆ ਕਿੰਨਾ ਐਕਸਪੀਰੀਅੰਸ ਹੈ ਮੁੰਡਾ ਕੰਮ ਕਰ ਸਕਦਾ ਨੀ ਕਰ।
ਹਮ ਸਕਿਲਸ ਕੀ ਹੈ ਬੱਚੇ ਦੇ। ਸਕਿੱਲਸ ਕੀ ਹੈਗੇ ਨੇ ਕਮਊਨੀਕੇਸ਼ਨ ਸਕਿੱਲ ਕੀ ਹੈਗਾ ਹੈ ਇੰਗਲਿਸ਼ ਕਿਵੇਂ ਬੋਲਦਾ ਹੈ ਠੀਕ ਹੈ। ਤੁਸੀਂ ਲਾ ਲਓ ਸਪੀਕਿੰਗ ਸਪੋਕਨ ਇੰਗਲਿਸ਼ ਕਿਵੇਂ ਬੋਲਦਾ ਆ। ਮੇਨ ਇੰਗਲਿਸ਼ ਆ ਜਾਂਦੀ ਹੈ ਨਾ ਵਿੱਚ ਇੰਗਲਿਸ਼ ਹੋ ਗਈ ਆ ਕੋਈ ਲਾ ਲਓ ਕੰਪਿਊਟਰ ਵਗੈਰਾ ਦੇ ਸਕਿਲ ਹੋ ਗਏ। ਮੀਨ ਸਕਿੱਲਸ ਆ ਜਾਂਦੇ ਆ ਬੱਚੇ ਕੋਲ ਕੋਈ ਸਕਿੱਲ ਹੋਵੇ ਨਾ ਬਹੁਤ ਪਿਆਰ ਲਈਦੀ ਜੋਬ ਮਿਲ ਜਾਂਦੀ ਹੈ ਡਿਗਰੀ ਵੀ ਜਰੂਰੀ ਪਰ ਡਿਗਰੀ ਤੋਂ ਜ਼ਿਆਦਾ ਬੱਚਾ ਕਿਉਂਕਿ ਬੱਚਾ ਇੰਟਰਵਿਊ ਦੇਣ ਜਾਏਗਾ ਉਹਦੀ ਡਿਗਰੀ ਤੇ ਵੇਖ ਲੈਣਗੇ ਬਟ ਉਹਦਾ ਐਕਸਪੀਰੀਅੰਸ ਲੈਣਗੇ ਉਹਦੇ ਥਰੂ ਪੂਰਾ ਮਤਲਬ ਕਿ ਉਹਦਾ ਇੰਟਰਵਿਊ ਲੈਣਗੇ ਉਹ ਉਹਦੇ ਅੰਦਰ ਦੇਖਣਗੇ ਬੱਚੇ ਦਾ ਕੋਂਨਫੀਡੈਂਸ ਕਿੰਨਾ ਆ ਸਕਿਲ ਕਿਹੜੇ -ਕਿਹੜੇ ਨੇ, ਗੱਲ ਕਰਨ ਦਾ ਤਰੀਕਾ ਕਿਵੇਂ ਆ
ਹਾਂਜੀ -ਹਾਂਜੀ ਹ ਹਾਂਜੀ ਇੰਟਰਵਿਊ ਚ ਚਲੋ ਉ ਤੁਹਾਡੀ ਗੱਲ ਠੀਕ ਹੈ ਐਕਸਪੀਰੀਅੰਸ ਵਗੈਰਾ ਹੈਗੇ ਲੇਕਿਨ ਜਿਹੜਾ ਨੋ ਐਕਸਪੀਰੀਅੰਸ ਹੁੰਦਾ ਹੈ ਉਹਨਾਂ ਦੀ ਹੀ ਡਿਗਰੀ ਵਗੈਰਾ ਹੀ ਵੇਖ ਸਕਦੇ ਉਹਦੇ ਥਰੂ ਹੀ ਕੁਛ ਸਿਲੈਕਟ ਕਰ ਦਿੰਦੇ ਉਹ ਉਹ ਇੰਟਰਵਿਊ ਚ ਪੂਰਾ ਨਿਚੋੜ ਲੱਭਦੇ ਆ ਮੁੰਡੇ ਦਾ ਮੁੰਡੇ ਦੀ ਗੱਲ ਕਰਨ ਦਾ ਤਰੀਕਾ ਕੀ ਹੈ, ਮੁੰਡਾ ਕਿਵੇਂ ਅਟੈਂਡ ਕਰੇਗਾ ਕਿਵੇਂ
ਹਾਂ ਡਰੈਸਿੰਗ ਸੈਂਸ ਕੀ